ਹਾਂਜੀ ਸਸ ਸ੍ਰੀ ਕਾਲ ਜੀ।
ਹਾਂਜੀ ਹੋਰ ਕੀ ਹਾਲ ਏ ਵਧੀਆ, ਤੁਸੀ ਸੁਣਾਓ।
ਬਸ ਮੈਂ ਵੀ ਵਧੀਆ ਠੀਕ ਹਾਂ। ਬਸ ਬੈਠੇ ਦੇ ਸੀ ਫ੍ਰੀ ਹਜੇ ਤੇ। ਅਜੇ ਤੇ ਬਸ ਹਾਂਜੀ।
ਚਾਹ ਵਗੈਰਾ
ਹਾਂਜੀ,
ਚ ਪੀਲੀ ਮੈਂ ਕਿਹਾ
ਨਹੀਂ ਹਜੇ, ਚਾਹ ਪੀਣੀ ਅਸੀਂ ਸਾਰੇ ਨਾ ਅ ਆ ਜਾਂਦੇ ਆ ਫ਼ਿਰ ਅਸੀਂ ਉਹ ਲਿਖਦੇ
ਅੱਛਾ-ਅੱਛਾ ਕੱਠੇ ਬਹਿਠ ਕੇ ਵੇਖਦੇ ਓ।
ਹਾਂਜੀ ਵਧੀ ਇਕੱਠੇ ਬੈਠ ਕੇ ਪੀਨਾ ਅਸੀਂ ਸਾਰੇ
ਹਾਂਜੀ-ਹਾਂਜੀ ਚਲੋ ਵਧੀਆ ਮਜ਼ਾ ਆਉਂਦਾ ਹਾਂਜੀ-ਹਾਂਜੀ। ਮੇਰਾ ਛੋਟੇ ਸੁਤਾ ਹੋਇਆ ਸੀ, ਤੇ ਫਿਰ ਮੈਂ ਹੁਣ ਅਸੀਂ ਹੁਣੇ ਵਿੱਚ 'ਚ ਉੱਠਿਆ ਨੀ ਜਦੋਂ ਉਹਨੂੰ ਠਾਂਦੇ ਪੇ ਉੱਠਿਆ ਹੀ ਨਹੀਂ ਅਜੇ ਤੇ ਨਾ ਈ। ਮੈਂ ਕਿਹਾ ਰਾਤੀ ਕਦੋਂ ਸੋਏ ਦਾ ਉੱਠ ਜਾਣ ਹੁਣ ਤੇ ਜੇ ਉੱਠਦਾ ਹੀ ਨੀ ਮੰਮਾ ਨੀਨੀ ਆਈ ਆ ਮੰਮਾ ਨੀਨੀ ਆਈ ਸਾਢੇ ਚਾਰ ਵਜੇ
ਅੱਛਾ ਫਿਰ ਰਾਤ
ਹਾਂਜੀ, ਹਾਂ ਥੋੜਾ ਗਿਆਰਾਂ ਸਾਢੇ ਗਿਆਰਾਂ ਵਜੇ ਤੱਕ ਸੋਏਗਾ।
ਅੱਛਾ,
ਹਾਂਜੀ ਹੋਰ ਸੁਣਾਓ ਕੀ ਬਣਾ ਲਿਆ?
ਕੋਈ ਨਹੀਂ ਛੁੱਟੀਆਂ ਪਈ ਦੀਆਂ ਅਤੇ ਅਜੇ ਮਜ਼ੇ ਐ।
ਹਾਂਜੀ-ਹਾਂਜੀ ਕੀ ਬਣਾ ਰਿਹਾ ਮੈਂ ਕਿਹਾ।
ਬਸ ਅਜੇ ਬਣਾਣੀ ਅਸੀ ਸਬਜ਼ੀ
ਅੱਛਾ-ਅੱਛਾ,
ਹਾਂਜੀ,
ਮੈਂ ਵੀ ਦਾਲ ਬਣਾਉਂਦੀ ਪਈ ਆਂ। ਨਹੀਂ-ਨਹੀਂ ਮੈਂ ਦਾਲ ਬਣਾਉਂਦੀ ਪਈ, ਮੈ ਕਿਹਾ ਹਲਕਾ ਖਾਂਦੇ ਆ।
ਅੱਛਾ,
ਹੋਰ ਕਿਹੜੀ ਦਾਲ ਬਣਾਈ ਤੁਸੀਂ?
ਮੈਂ ਮੂੰਗੀ ਮ ਧੋਤੀ
ਅੱਛਾ,
ਹਾਂਜੀ, ਹਾਂਜੀ। ਹੋਰ ਸੁਣਾਓ, ਠੀਕ ਨੇ ਸਭ?
ਹਾਂਜੀ, ਸਭ ਵਧੀਆ। ਸਭ ਵਧੀਆ।
ਪਕੋੜੇ ਵਗੈਰਾ ਖਾਲੇ ਸੀ। ਤੇ ਤਦ ਕਰਕੇ ਮੈਂ ਕਹਯਾ ਹੁਨ ਕੁਛ ਹਲਕਾ ਹੀ ਖਾਣੇ ਆ।
ਹਾਂ, ਹਾਂ।
ਹੋਰ ਤਬੀਅਤ ਵੀ ਠੀਕ ਨੀ ਚਲਦੀ ਪਈ ਏ ਨਾ ਜੀ। ਫੇਰ ਬਣਾਓ ਫੇਰ ਗਰਮੀ ਕਰਕੇ ਉਹ ਗਿਆ ਨਾ ਥੋੜਾ
ਹਾਂਜੀ।
ਅੱਛਾ ਤਾਹਿ ਕੁਛ ਹਲਕਾ ਖਣ ਦਾ ਦਿਲ ਕਰਦਾ ਪਿਆਸੀ
ਅੱਛਾ।
ਹਾਂਜੀ, ਹੋਰ ਸੁਣਾਓ।
ਬਸ ਠੀਕ, ਮੈਂ ਤੁਹਾਨੂੰ ਕਹਿਣਾ ਸੀ। ਤੁਸੀਂ ਮਿਲਿਆ ਸੀ ਮੈਨੂੰ ਮੈਂ ਦੇਖਿਆ ਸੀ, ਤੁਹਾਨੂੰ ਤੁਸੀਂ ਮੋਲ ਗਏ ਦੇ ਸੀ।
ਹਾਂਜੀ-ਹਾਂਜੀ,
ਅਤੇ ਤੁਸੀਂ ਫਿਰ ਮਤਲਬ, ਮੈਂ ਤਾਂ ਦੋ ਮਿੰਟ ਵਸੇ ਗਈ ਸੀ ਥੋੜ੍ਹੀ ਦੇਰ ਫਿਰ ਮੈਨੂੰ ਫੋਨ ਆ ਗਿਆ ਮੈਨੂੰ ਆਉਣਾ ਪੈ ਗਿਆ, ਤੇ ਤੁਸੀਂ ਮੈਂ ਨਹੀਂ ਤਾਂ ਤੁਹਾਨੂੰ ਮਿਲਣਾ ਸੀ। ਉੱਥੇ ਹੀ ਮਿਲਣ ਦੀ ਮੈਂ ਕਿਹਾ ਜਾਣ ਦਾ ਟਾਈਮ ਨੀ ਲੱਗਦਾ, ਵਾ ਤੁਹਾਡੇ ਘਰ
ਤੁਵਾਡੇ ਘਾਰ ਜਾਣ ਦਾ ਟਾਈਮ ਨਹੀਂ ਲੱਗਦਾ ਪਿਆ। ਤੇ ਤੁਸੀਂ ਮੈਨੂੰ ਉੱਥੇ ਲੱਭੇ ਸੀ, ਤੇ ਮੈਂ ਉੱਥੇ ਵੀ ਨਹੀਂ ਤੁਹਾਨੂੰ ਮਿਲ ਪਾਈ।
ਹਾਂਜੀ, ਨਹੀਂ ਤੁਸੀਂ ਮੈਨੂੰ ਮਿਲ ਲੈਂਦੇ, ਦੋ ਮਿੰਟ।
ਮੈਂ ਬਸ ਉਹੀ ਨਾ, ਟਾਈਮ ਨੀ ਮਿਲਿਆ। ਮੈਨੂੰ ਫੋਨ ਆ ਗਿਆ, ਜਾਣਾ ਪੈ ਗਿਆ ਮੈਨੂੰ। ਮੇਰੀ ਵੀ ਫਰੈਂਡ ਵੇਟ ਕਰਦੀ ਵੀ ਸੀ। ਉਹ ਵੀ ਖੜੀ ਸੀ ਮੈਨੂੰ ਮਿਲਣ ਵਾਸਤੇ।
ਠੀਕ ਆ, ਠੀਕ ਹੈ।
ਹਾਂਜੀ, ਅਤੇ ਬਸ। ਫਿਰ ਮੈਂ ਕਿਹਾ, ਚਲੋ ਕੋਈ ਗੱਲ ਨਹੀਂ, ਤੁਹਾਨੂੰ ਫੋਨ 'ਤੇ ਗੱਲ ਕਰਾਂਗੀ ਤੁਹਾਡੇ ਨਾਲ।
ਛੋਟੂ ਜਿੱਥੇ ਕਹਦਾਂ ਘੁੰਮਣ ਜਾਣਾ, ਘੁੰਮਣ ਜਾਣਾ।
ਅੱਛਾ।
ਮੈਂ ਕਿਹਾ ਚੱਲ ਇੱਥੇ ਚੱਲਦੀ ਆ, ਤੇ ਨਾਲੇ ਟਾਈਮ ਪਾਸ ਹੋਜਏਗਾ ਥੋੜਾ। ਕਲ ਜਦ ਕੇ ਫਰ ਓਥੇ ਚਲੇ ਗਏ ਸੀ।
ਹਾਂਜੀ। ਤੇ ਤੁਹਾਨੂੰ ਤੁਸੀਂ ਵੇਖਿਆ, ਓਥੇ ਡਿਸਕਾਊਂਟ ਵੀ ਲੱਗਿਆ ਦਾ ਸੀ।
ਹਾਂਜੀ, ਹਾਂਜੀ। ਸਾਊਂਡ ਚੱਲਦਾ ਪਿਆ ਹਾਂਜੀ ਹਾਂਜੀ ਮੈਂ ਕਿਹਾ ਕਿ ਵੀ ਕੀ ਲਾ ਕੇ ਆਈ ਆ
ਅੱਛਾ।
ਟਿਸ਼ਟ ਬੋਤ ਵਦੀਆ ਸੀ ਏਦੀ, ਨਿੱਕਰ ਵਗੈਰਾ ਤੇ ਪਈਆਂ ਹੋਈ ਸੀ, ਕਯੋਂਕਿ ਨਿਕਰਾਂ ਖਰਾਬ ਨੀ ਹੁੰਦੀਆਂ ਬੱਚੇਆਂ ਦੀਆਂ। ਤੇ ਟੀ-ਸ਼ਰਟ ਵਗੈਰਾ ਜਲਦੀਆਂ ਗੰਦੀਆਂ ਕਰ ਦਂਦੇ, ਖ਼ਰਾਬ ਹੋ ਜਾਂਦੀ। ਕੁਛ ਨਾ ਕੁਛ ਦਾਗ ਲਗਾ ਲੈਂਦੇ ਨੇ, ਕੁਛ ਨਾ ਕੁਛ ਕਰ ਲੈਂਦੇ ਨੇ, ਹਾਂ। ਤੇ ਮੈਂ ਇਹਵੀੇ ਟੀ ਸ਼ਰਟਾਂ ਲੈਂਦੀ। ਟੀ-ਸ਼ਰਟਾਂ ਬਹੁਤ ਵਧਆ ਸੀ। ਡਿਸਕਾਊਂਟ ਤੇ ਸੀ ਨਾ, ਤੇ
ਮੈਂ ਵੀ ਇਥੇ ਤਾਂ ਆ ਹੀ ਗਈ ਸੀ। ਮੈਨੂੰ ਵੀ ਪਤਾ ਲੱਗਿਆ ਸੀ, ਮੈਸੇਜ ਆ ਜਾਂਦਾ ਨਾ ਫੋਨ ਤੇ।
ਹਾਂਜੀ, ਹਾਂਜੀ।
ਅਤੇ ਮੈਂ ਕਿਹਾ, ਚਲੋ ਮੈਂ ਵੀ ਜਾਂਦੀ ਹਾਂ। ਲੇਕਿਨ ਮੈਂ ਨਹੀਂ ਕੁਝ ਖਰੀਦ ਪਾਈ। ਆਉਣਾ ਹੀ ਪੈ ਗਿਆ ਮੈਨੂੰ ਫਿਰ। ਹਾਂ, ਅਤੇ ਤੁਸੀਂ ਤਾਂ ਕੀਤੀ ਹੋਣੀ ਸ਼ੋਪਿੰਗ ਆਪਣੇ ਵਾਸਤੇ ਵੀ।
ਨਹੀਂ, ਮੈਂ ਆਪਣੇ ਲਈ ਕੁਛ ਨੀ ਕੀਤਾ ਮੈਂ ਛੋਟੂ ਲੀ ਕਰਕੇ ਆਏ ਸੀ ਬਸ। ਤੇ ਥੋੜਾ ਕਿਚਨ ਵਗੈਰਾ ਦਾ ਸਮਾਨ ਲੈ ਕੇ ਆੲ।
ਅੱਛਾ, ਅੱਛਾ। ਕਿਚਨ ਦਾ ਸਮਾਨ ਵੀ ਬੜਾ ਵਧੀਆ ਸੀ
ਹਾਂਜੀ, ਹਾਂਜੀ। ਬਹੁਤ।
ਏਨੇ ਪਆਰੇ, ਪਆਰੇ ਓਸੀ ਸਮਾਨ ਕਿਚਨ ਦਾ।
ਹਾਂਜੀ ਵਾਟਰ ਬੋਟਲ। ਦੋਂ ਵੀ ਲਏ ਸੀ ਨੇ ਆਪਣੇ ਕਾਕੇੇ ਦੀ ਹਾਂਜੀ। ਤੇ ਉੱਥੇ ਵੇਖ ਕੇ ਕਹਿੰਦਾ ਰਿਹਾ ਮੰਮਾ ਮੈਂ ਲੈਣੀ ਏ ਮੈਂ ਲੈਣੀ ਏ। ਮੈਂ ਤੇ ਤੂੰ ਲੇਲਾ ਪਹਿਲੇ ਇਹ ਦੀ ਵਾਟਰ ਬੋਤਲ ਸਮਾਨ ਦੀ,
ਬੱਚੇ ਅੱਛਾ,
ਬਸ ਬੱਚਿਆਂ ਦਾ ਤਾਂ ਕੰਮ ਈ ਇਹੀ ਹੈ, ਕਿ ਤੁਸੀਂ ਵੀ ਨਾਲ ਲੈ ਜਾ ਜਾਂਦੇ ਉਹ ਤੋਂ ਉਹ ਸੋਹਣੇ-ਸੋਹਣੀ ਚੀਜ਼ਾਂ ਵੇਖਦੇ ਆ ਫਿਰ ਮਗਰ ਪੈਂਦੇ ਆ।
ਸਕ ਸਕੋ ਬੋਟਲ ਵਗੈਰਾ ਆਪਣੇ ਦੂਸਰੇ ਦਿਨ ਬਾਅਦ ਇਹਨੂੰ ਨਵੀਂ ਬਲਤ ਚਾਹੀਦੀ, ਕੋਈ ਨਾ ਕੋਈ ਰੋਜ਼ ਮੈਡਮ ਨੂੰ ਮੈ ਤੇ ਫੇਰ ਮੈਡਮ ਕਹਿੰਦੇ ਆ, ਹਾਂ ਇਥੇ ਈ। ਕੂਲ ਛੋੜ ਕੇ ਆ ਜਾਂਦਾ ਹੈ। ਇੱਕ ਦਿਨ ਫ ਫਸਟ।, ਫਿਰ ਵਿਆਹ ਦੇ ਕਾਰਨ ਛੱਡ ਕੇ ਆ ਗਿਆ ਸੀ। ਫਿਰ ਇੱਕ ਵਾਰ ਫੇਰ ਉਹ ਮੈਡਮ ਗੱਲ ਕੀਤੀ ਫਿਰ ਉਹ ਵਾਪਿਸ ਆਈ, ਫਿਰ ਥੋੜੇ ਦਿਨ ਬਾਅਦ ਫੇਰ ਛੋੜ ਆਇਆ। ਤੇ ਮੈਡਮ ਕਹਿੰਦੀ ਫੇਰ ਹਾਂ ਮੈਂ ਮੈਡਮ ਨੂੰ ਮੈਸੇਜ ਕੀਤਾ ਤੇ ਮੈਮ ਕਹਿੰਦੇ ਹਾ ਮੈਂ ਕਿਆ ਐਨੂੰ ਵਾਟਰ ਦੇ ਦੈਣਾ ਬੋਤਲ ਤੇ ਮੈਂ ਅੱਜ ਬੋਟਲ ਨੀ ਦਿੱਤੀ। ਮੈਂ ਕਿਹਾ ਐਦਾ ਫਿਰ ਰੋਜ਼ ਗੁੰਮ ਕਰਕੇ ਆਏ ਜਾਏ ਗਾ ਸ਼ਾਮੀ ਰੋਜ਼ ਅੱਗੇ
ਹਾਂ ਹਾਂ ਨਹੀ ਅਜੇ ਤੇ ਤੁਹਾਡਾ ਕਾਕਾ ਪਲੇ ਵੇ ਚ ਹੀ ਹੋਣਾ ਨਾ।
ਹਾ ਹਾ ਪਲੇਵੇ
ਤੇ ਪਲੇ ਵੇਜ ਤੇ ਐਸਾ ਹੁੰਦਾ ਕਿ ਸਕੂਲ ਵਾਲੇ ਮਨਾ ਕਰਦੇ ਨੇ ਘਰੋਂ ਕੋਈ ਚੀਜ਼ ਨਹੀ ਲੈ ਕੇ ਆਣੀ।
ਵਾਟਰ ਬੋਟਲ ਤੇ ਲੈਂਚ ਤੇ ਲੈ ਕੇ ਜਾਣਾ ਏ ਬਾਕੀ ਬੁੱਕਸ ਵਗੈਰਾ ਸਾਰਾ ਕੁਛ ਉਥੇ ਹੀ ਰੱਖਨਾ।
ਅੱਛਾ
ਹਾਂਜੀ ਉਸੇ ਬੈਗ ਤੇ ਲੰਚ ਬੋਕਸ ਤੇ ਬਸ ਵਾਟਰ ਬੋਟਲ। ਤੇ ਇੱਕ ਨੋਟਬੁੱਕ ਹੁੰਦੀ ਇੱਕ ਡਾਇਰੀ ਹੁੰਦੀ ਹੈ ਬਸ। ਬਾਕੀ ਸਾਰੇ ਬੁੱਕਸ ਵਗੈਰਾ ਉੱਥੇ ਹੀ ਹੁੰਦਾ ਸਾਰਾ ਕੁਛ ਐਨਾ ਦਾ।
ਅੱਛਾ ਅੱਛਾ।
ਹਾਂਜੀ ਤੇ ਹੁਣ ਛੁੱਟੀਆਂ ਦਾ ਕੰਮ ਪਇਆ ਉਹ ਵੀ ਕਰਨਾ ਓਥੇ ਬੋਲਦਾ ਮੰਮਾ ਮੈਂ ਪੜਨਾ ਪੜਨਾ ਜਦੋ ਪੜ੍ਹਨ ਬੈਠਦਾ ਫੇਰ ਕਹਿੰਦਾ ਮੈਂ ਥੱਕ ਗਿਆ ਮੰਮਾ ਮੈਂ ਥੱਕ ਗਿਆ। ਬਸ ਇੱਕ ਪੈਜ਼ ਕਰਕੇ ਬਸ ਛੁੱਟੀ ਹੋ ਜਾਂਦੀ ਤੇ ਕਹਿੰਦਾ ਮੈਂ ਕਿਹਾ ਤੂੰ ਤੇਰੇ ਸਕੂਲ ਖੁੱਲ ਜਾਣੇ ਆ ਮੈਂ ਕਿਹਾ ਤੇਰਾ ਕੰਮ ਕੰਪਲੀਟ ਨੀ ਹੋਇਆ। ਤੇ ਤੇਰੇ ਸਕੂਲ ਓਪਨ ਉਹ ਕਹਿੰਦਾ ਨਹੀਂ ਮੰਮਾ ਮੇਰੀ ਛੁੱਟੀ ਈ ਆ। ਮੇਰੀ ਛੁੱਟੀ ਹੈਗੀ ਮੇਰੀ ਛੁੱਟੀ ਹੈਗੀ।
ਤੇ ਬੜੇ ਮਜੇ ਆਦੇ ਪਏ ਨਾ ਛੁੱਟੀਆਂ ਪਈਦੀਆਂ ਤੇ ਜਿਲ੍ਹੇ ਖੁੱਲਣਗੇ ਤੇ ਫੇਰ ਪਤਾ ਲੱਗੇਗਾ।
ਫੇਰ ਪਤਾ ਲਗੇਗਾ। ਹਜੇ ਤਾ ਪਹਿਲੇ ਕਹਿੰਦਾ ਸੀ ਹੁਣ ਇੱਕ ਦੋ ਦਿਨ ਕਰੇਗਾ ਫਿਰ ਉਸ ਤੋ ਬਾਅਦ
ਉਹਨਾਂ ਨੂੰ ਉਦੋ ਨੀ ਪਤਾ ਲੱਗਦਾ ਨਾ ਛੁੱਟੀਆਂ ਕੀ ਚੀਜ਼ ਐ।
ਸਾਨੂੰ ਤੇ ਦੋ ਦੋ ਮੰਥ ਦੀ ਪੈਂਦੀ ਹੁੰਦੀ ਸੀ ਉਹਨਾਂ ਨੂੰ ਤੇ ਇੱਕ ਮੰਥ ਦੀ ਛੁੱਟੀਆਂ ਪਈਆਂ।
ਅੱਛਾ।
ਇਹ ਤੀ ਜੂਨ ਨੂੰ ਪਈ ਸੀ ਇੱਕ ਜੁਲਾਈ ਨਾਲ ਓਪਨ ਹੋ ਜਾਣਾ ਏ।
ਹਾਂਜੀ ਇਸ ਤਰ੍ਹਾਂ ਹੀ ਹੁੰਦਾ ਸਾਨੂੰ ਵੀ ਤੇ ਇਸ ਤਰ੍ਹਾਂ ਹੀ ਪੈਂਦੀਆਂ ਸੀ।
ਹਾਂ ਸਨ ਚਲ ਜੂਨ ਜੁਲਾਈ ਚ ਹੁੰਦੀ ਸੀ। ਸਕੂਲ ਇਹਨਾਂ ਨੂੰ ਵਿਚਾਰੇ ਛੋਟੇ ਇੱਕ ਹੀ ਮੰਥ ਦੀ ਪਈ ਹੈ। ਫੇਰ ਗਰਮੀ ਜ਼ਿਆਦਾ ਹੋਣ ਕਰਕੇ ਛੁੱਟੀਆਂ ਹੋਰ ਵੀ ਹੋ ਜਾਂਦੀਆਂ ਨੇਂ ਨਾ। ਦੇਖੋ ਇਹਨਾਂ ਨੂੰ ਕੀ ਹੁੰਦਾ ਕਿ ਸਕੂਲ ਹਾਂ ਸਾਨੂੰ ਹੁੰਦਾ ਤੇ ਹੈ ਉਹਦੇ ਦੇਖਦੇ ਹਾਂ ਅੱਜ ਮੈਨੂੰ ਬਹੁਤ ਤੰਗ ਕਰਦਾ ਪਿਆ ਸੀ ਮੈਂ ਕਿਹਾ ਤੇਰੇ ਸਕੂਲ ਕਦੋਂ ਜਾਏਗਾ ਸਕੂਲ ਤੋਂ ਬੋਲਦਾ ਨਹੀਂ ਛੁੱਟੀ ਐ। ਮੈ ਨਹੀ ਜਾਣਾ ਸਕੂਲ
ਅੱਛਾ।
ਮੈਂ ਕਿਹਾ ਨਹੀਂ ਤੂੰ ਫੜਫਟ ਤੂ ਜਾ ਤੂੰ
ਹਾਏ ਮਜ਼ੇ ਆਉਂਦੇ ਪੈ ਨਾ ਉਹਨਾਂ ਨੂੰ ਛੁੱਟੀਆਂ ਪੈ ਗਈ ਪਤਾ ਨੀ ਸਕੂਲ ਜਾਣਾ ਹੀ ਨੀ ਹੈਗਾ।
ਹੋਰ ਛੁੱਟੀਆਂ ਕਰ ਦੇਣ।
ਹਾਂ
ਤੁਹਾਡੇ ਛੋਟੂ ਉੱਧਰ
ਹਾਂਜੀ ਵਧੀਆ ਉਹ ਤੇ ਵਧੀਆ ਨੇ। ਖੇਲਦੇ ਪਏ ਨੇ ਕਦੇ ਟੀ ਵੀ ਵੇਖਦੇ ਨੇ ਕਦੇ ਖਲੋਨੇ ਨਾਲ ਖੇਲਦੇ ਨੇ। ਬਸ ਹਾਂਜੀ ਫੋਨ ਨ ਫੋਨ ਨਹੀਂ ਦਿੰਦੇ। ਫੋਨ ਨਹੀਂ ਦਿੰਦੇ ਹੈਗੇ।
ਨਹੀਂ ਦਿੰਦੇ ਪਰ ਮੇਰਾ ਤੇ ਹੁਣ ਮਤਲਬ ਬਹੁਤ ਘੱਟ ਕਰ ਗਿਆ ਹੈਂ ਕਿਸੇ ਟਾਈਮ ਜ਼ਿਦ ਕਰਦਾ ਫਿਰ ਦੇ ਦਿੰਣੇ ਆ।
ਅੱਛਾ ਅੱਛਾ। ਫੋਨ ਨਾ ਦਿਓ ਕਰੋ ਤੁਸੀਂ ਵੀ ਫੋਨ ਦੀ ਆਦਤ ਪੈਜੇਗੀ ਫੇਰ ਨੀ ਛੋੜੇਗਾ।
ਵਾਈਡ ਪਰ ਹੁੰਦਾ ਨੀ ਹੈ।
ਟੀ ਵੀ ਲਗਾ ਕੇ ਦੇ ਦਿਆ ਕਰੋ ਨਾ ਕਾਰਟੂਨ ਵਗੈਰਾ ਥੋੜ੍ਹੀ ਦੂਰ ਤਾਂ ਹੈਗਾ
ਰ ਹਾਂ ਰੋਣ ਲੈ ਨਾ ਥੋੜਾ ਤੇ ਫੇਿਰ ਜਿੱਦ ਕਰਕੇ ਲਲਾ ਲਾ ਮੈਂ ਫੋਨ ਦੇਖ ਲ ਮੈਂ ਫੋਨ ਦੇਖਣਾ ਮਾ ਫਿਰ ਇਹਨਾਂ ਰੋਏਗਾ ਜ ਸਾਨੂੰ ਬਹੁਤ ਕੀ ਮਾਰ ਰਹੇ ਹੁੰਦੇ ਇ ਤੇ ਫਿਰ ਮੈਂ ਥੋੜੇ ਦਿਲ ਦਿੰਦੀ ਆ ਫਿਰ ਹਾਂ ਉਹ ਵੀ ਇਹਨਾਂ ਨੂੰ ਉਹੀ ਨਾ ਫਿਰ ਕਰਕੇ ਦੇਣਾ ਪੈਂਦਾ ਬੱਚੇ ਹ ਨਾ। ਹੁਣ ਸੁੱਤਾ ਪੰਜ ਮਿੰਟ ਬਾਅਦ
ਹਮ
ਪਾਪਾ ਨੂੰ ਸ਼ਿਕਾਇਤਾਂ ਲਗਾ ਕੇ ਆਏਗਾ ਫਰ ਥੋੜੀ ਦੇਰ ਬਾਅਦ ਫਿਰ ਕਹੇਗਾ ਮੈਂ ਬਾਹਰ ਜਾਣਾ ਮੈਂ ਕਿਹਾ ਤੂੰ ਬਾਹਰ ਹੀ ਸਾਈਕਲ ਲੈ ਕੇ ਚੱਕਰ ਲਾਉਂਦਾ ਰਹਾ ਇਕੱਲਾ। ਬਾਬਾ ਫੜ ਕੇ ਲਿਆ ਜਾਊਗਾ ਕਹਿੰਦਾ ਨਹੀਂ ਮੈਂ ਪਾਪਾ ਨਾ ਜਾਉਂਗਾ ਪਾਪਾ ਨਾ ਜਾਊਂਗਾ।
ਹਾਂ ਆਪਣੀਆਂ ਗੱਲਾਂ ਚ ਲਪੇਟ ਲੈਂਦੇ ਨਾ ਬੱਚੇ
ਹਾਂਜੀ ਹਾਂਜੀ
ਹੋਰ
ਹੋਰ ਵਧੀਆ
ਹਮ ਅੱਛਾ
ਮੇਰੀ ਵੀ ਦਾਲ ਬਣ ਗਈ ਹ ਹਾਂਜੀ ਠੀਕ ਓ ਹਾਂਜੀ ਹਾਂਜੀ ਹਾਂਜੀ ਕੋਈ ਨ ਹ ਜੀ
ਹਾਂਜੀ ਓਕੇ ਓਕੇ ਸਤਿ ਸ਼੍ਰੀ ਅਕਾਲ